ਹਾਂਜੀ, ਸਾਸਰੀਕਾਲ ਭੈਨ ਜੀ, ਹੋਰ ਸੁਨਾਓ ਠੀਕ-ਠਾਕ ਓ?
ਵਦੀਆ ਭੈਨ ਜੀ, ਤੂਸੀ ਸੁਨਾਓ ਕਿਵੇਂ ਓ?
ਬਾੱਸ, ਠੀਕ ਆਂ, ਹੋਰ ਘਾਰ ਪਰਿਵਾਰ ਸਾਰੇ ਠੀਕ ਨੇ, ਹਾਂ, ਬਾੱਸ ਸਬ ਠੀਕ-ਠਾਕ ਨੇ ਹਾਂ, ਸਬ ਠੀਕ ਨੇ। ਮੈਂ ਸੋਚਦੀ ਪੀ ਸੀ, ਕਦੋਂ ਦਾ ਫੋਨ ਕਰਨ ਦੀ ਪਰ ਤੂਆਡਾ ਆ ਈ ਗੇਆ, ਚੰਗਾ ਕੀਤਾ ਜੇ।
ਅੱਛ, ਅੱਛ, ਅੱਛ ਛ, ਚਲੋ ਯਾਦ ਕੀਤਾ ਹਾ ਫੋਨ ਆ ਈ ਗੇਆ ਹਾਂ, ਸਈ ਗੱਲ ਹਾਂਜੀ, ਭੈਨ ਜੀ ਮੈਂ ਤੂਆਨੂੰ ਐ ਪੁੱਛਨਾ ਸੀ ਕਿ ਤੂਸੀ ਕੇੜੇ ਕੇੜੇ ਤਿਉਹਾਰ ਮਨਾਂਦੇ ਓ ਭੈਨ ਜੀ?
ਤਿਉਹਾਰ-ਤਿਉਹਾਰ ਤੇ ਅਸੀ ਸਾਰੇ ਈ ਮਨਾਂਦੇ ਆਂ।
ਅੱਛਾ।
ਹਾਂ, ਜੇੜੇ ਮੇਨ-ਮੇਨ ਸਾਰੇ ਤਿਉਹਾਰ ਹੁੰਦੇ ਨੇ ਸਾਰੇ ਈ ਮਨਾਈ ਦੇ ਹੈਗੇ ਨੇ, ਪੰਜਾਬੀਆਂ ਦੇ ਸਾਰੇ, ਹਾਂ ਪੰਜਾਬੀਆਂ ਦੇ ਸਾਰੇ ਤਿਉਹਾਰ ਮਨਾਈ ਦੇ ਨੇ।
ਅੱਛਾ-ਅੱਛਾ, ਦੀਵਾਲੀ, ਹੋਲੀ
ਹਾਂ, ਦੀਵਾਲੀ ਏ, ਹੋਲੀ ਏ ਦਸ਼ਐਰਾ ਏ।
ਹਾਂਜੀ‌।
ਕੁੱਛ ਮਨਾਈ ਦਾ ਹੈਗੈ।
ਅੱਛਾ, ਅੱਛਾ ਸਬ ਤੋਂ ਵਦੀਆ ਭੈਨ ਜੀ ਕੇੜਾ ਲੱਗਦਾ ਜੇ?
ਮੈਨੂੰ, ਮੈਨ ਦੀਵਾਲੀ ਬੋਤ ਚੰਗੀ ਲੱਗਦੀ ਏ।
ਅੱਛ, ਭੈਨ ਜੀ ਵੈਸੇ ਤਾਂ ਸਾਰੇ, ਹਾਂ ਸਾਰੇ ਤੇਓਰਾਂ ਦਾ ਅਪਨਾ-ਅਪਨਾ ਮਹੱਤਵ ਹੈਗਾ ਵੇ। ਹੋਲੀ-ਹੋਲੀ ਤੇ ਹੋਲੀ ਦਾ ਮਜਾ ਆਂਦਾ ਵੇ ਰੰਗਾਂ ਨਾਲ ਖੇਡਨ ਦਾ, ਦਿਵਾਲੀ ਤੇ, ਆਂ ਦੀਵਾਲੀ ਤੇ ਦੀਵਾਲੀ ਦਾ ਮਜਾ ਆਂਦਾ ਵੇ।
ਹਾਂ। ਤੇ ਹੋਲੀ ਤੇ-ਤੇ ਵਰਿੰਦਾਵਨ ਜਾਨ ਦਾ ਬੜਾ ਮਜਾ ਹੈਗਾ ਜੇ, ਓਥੇ ਤੇ ਹਫ਼ਤਾ ਪੈਲੇ ਸ਼ੁਰੂ ਹੋ ਜਾਂਦੀ ਜੇ ਦੀਵਾਲੀ ਹਏ ਹੋਲੀ, ਮ੍ਹੀਨਾ ਪੈਲੇ ਅ ਛਾ, ਮੈਂ ਤੇ ਸੁਣੇਆ ਸੀ ਹਫਤਾ ਪ੍ਹੈਲੇ।
ਨਾ-ਨਾ ਮ੍ਹੀਨਾ ਪ੍ਹੈਲੇ ਤੇ ਮ੍ਹੀਨਾ ਬਾਦ ਵਿੱਚ ਪੂਰੀ ਹੋਲੀ ਖੇਡੀਂਦੀ ਓ ਬੋਤ ਵਦੀਆ ਭੈਨ ਜੀ ਜੇੜੇ ਮਰਜੀ ਮੰਦਰ ਈ ਚਲੇ ਜਾਓ, ਤੂਸੀ ਰੰਗੀ ਕੇ ਬਾਰ ਨਿਕਲੋਗੇ। ਭੈਣ ਜੀ, ਹਾਂਜੀ। ਉੱਥੇ ਐਹ ਨੀ ਵੇਖਿਆ ਜਾਂਦਾ ਪੂਰਾ ਮੰਨੇਗਾ ਜਾਂ ਨਹੀ ਮੰਨੇਗਾ। ਉਥੇ ਤੇ ਭੈ ਹਾਂਜੀ, ਦਬਾ-ਦਬ ਰੰਗ। ਕੋਈ ਸੁੱਕਾ ਪਾ ਰਿਹਾ, ਕੋਈ ਗਿੱਲਾ ਪਾ ਰਿਹਾ, ਭੈਣ ਜੀ।
ਅੱਛਾ ਜੀ। ਫੇਰ ਤੇ ਬੜਾ ਈ ਵਧੀਆ ਜੇ।
ਕੋਈ ਨਰਾਜ਼ ਵੀ ਨੀ ਹੁੰਦਾ ਭੈਨਜੀ। ਐਥੇ ਤੇ ਚਾਹੇ ਕੋਈ, ਬਿਨਾਂ ਪੁੱਛੇ ਰੰਗ ਪਾ ਦੋ ਤੇ ਐਥੇ ਨਰਾਜ਼ ਹੋ ਜਾਂਦੇ ਨੇ। ਉੱਥੇ ਤੇ ਐਸੀੇ ਕੋਈ ਕਹਾਣੀ ਨੀ ਹੈਗੇ। ਬਸ ਐਥੇ ਪਿਛਲੇ ਤੋਂ ਪਿਛਲੇ ਸਾਲ ਕੀ ਹੋਇਆ ਭੈਣ ਜੀ ਮੇਰਾ ਨਾ, ਛੋਟਾ ਮੁੰਡਾ ਨਾ। ਚਲਾ ਗਿਆ ਐਥੇ ਪੜੋਸੀਆਂ ਨੂੰ ਰੰਗ ਲਾਣ ਉਹਨਾਂ ਘਰ ਆਈ ਹਿ ਸੀ ਉਹ ਨਾ ਇੱਕ ਕੁੜੀ ਤੇ ਨਾ ਉਹਨੇ ਇ ਇੱਕ ਵਾਰ ਮਨਾ ਕੀਤਾ ਕਿ ਨਾ, ਰੰਗ ਨਾ ਲਗਾ। ਐ ਛੋਟਾ ਬੱ ਚਾ ਸੀ। ਇਹਨੇ ਨਹੀ ਸੁਣਿਆ, ਇਹਨੇ ਦੂਜੀ ਵਾਰ ਫੇ ਦੂਜੀ ਵਾਰ ਫੇਰ ਪਾਣੀ ਪਾ ਤਾ। ਉਹ ਕੁੜੀ ਨੇ ਕੀ ਕੀਤਾ, ਰੱਖ ਕੇ ਚੰਡ ਮਾਰਤੀ ਉਹਦੇ ਮੂੰਹ 'ਤੇ।
ਆਏ, ਹਾਏ-ਹਾਏ-ਹਾਏ।
ਭੈਣ ਜੀ, ਉਹ ਜਾ ਕੇ ਦੀਵਾਰ ਨਾਲ ਲੱਗਿਆ, ਹਾਂਜੀ। ਦੀਵਾਰ ਨਾਲ ਲੱਗਿਆ ਜਾ ਕੇ। ਉਹਦੇ ਮੱਥੇ ਤੇ ਰੋਬੜਾ ਪੈ ਗਿਆ, ਭੈ
ਦੱਸੋ।
ਤੇ ਉਹ ਮੈਂ ਬੈਠੀ ਸੀ, ਬਾਹਰ ਈ। ਮੈਂ ਬਾਹਰ ਈ ਬੈਠੀ ਸੀ ਭੈਣ ਜੀ। ਮੈਂ ਕੁੱਟਿਆ ਤੇ ਕੁਛ ਨੀ। ਮੈਂ ਗਈ ਮੈਂ-ਮੈਂ ਕਿਹਾ ਤੂੰਨੇ ਕਿਹਾ ਕਿਆ। ਮੈਂ ਕਿਹਾ ਜੇ ਓਨੂੰ ਲੱਗ ਜਾਂਦੀ। ਮੈਂ ਕਿਹਾ ਦੇਖ, ਉਸਕੀ ਆਂਖ ਬੱਚਗੀ ਏ। ਉਸਕਾ ਮੱਥਾ ਦੇਖ ਲੇ। ਮੈਂ ਕਿਹਾ, ਐਸੇ ਤੇਰ ਤੋਂ ਮਾਰੂ। ਜਿਵੇਂ ਤੂੰ ਮਾਰਿਆ ਉਹਨੂੰ, ਮੇਰੇ ਮੁ
ਹਾਂ, ਸਹੀ ਗੱਲ ਏ।
ਕਹਿੰਦੀ ਐਹ ਮਨਾ ਨੀ ਹੋ ਰਿਹਾ ਸੀ। ਮਨਾ ਨੀ ਹੋ ਰਿਹਾ ਤੇ ਮੈਂ ਕਿਹਾ ਫੇਰ ਕੀ ਹੋਇਆ। ਹੋਲੀ ਖੇਲਣ
ਹੋਲੀ ਦਾ ਤਿਉਹਾਰ ਏ। ਤਿਉਹਾਰ ਤੇ ਮਨਾਂਣ ਦਾ ਹੁੰਦਾ ਐ।
ਤੇ ਫਿਰ ਕੀ ਹੋਇਆ। ਜੇ ਉਹਨੇ ਤੈਨੂੰ ਰੰਗ ਲਾ ਵੀ ਦਿੱਤਾ। ਤੂੰ ਇਹਨੂੰ ਚੰਡ ਮਾਰ ਦੇਨੀ ਆਂ ਨੇ ਮੁੰਡੇ ਨੂੰ। ਮੈਂ ਕਿਹਾ ਤੂੰ ਬਾਹਰ ਆ। ਅਬ ਐੇਸੀ ਚੰਡ ਮੈਂ ਤੇਰੇ ਕੋ ਮਾਰੂੰਗੀ। ਤੂੰ ਬਾਹਰ ਆ ਅਬ। ਅਸੀਂ ਕੀ, ਹਾਂਜੀ। ਮੈਂ ਕੀ ਭੈਣ ਜੀ, ਮੇਰਾ ਤੇ ਸਾਰਾ ਪਰਿਵਾਰ ਈ ਚਲਾ ਗਿਆ, ਲੜਨ ਉਹਦੇ ਨਾਲ ਬੀ ਤੂੰ ਮੁੰਡੇ ਨੂੰ ਮਾਰ ਕਿਵੇਂ ਦਿੱਤਾ। ਬਸ ਉਹ ਬਾਰ ਨੀ ਨਿਕਲੀ ਨੀ ਤੇ ਭੈਣ ਜੀ। ਉਹਨੂੰ ਵੀ ਚੰਡ ਓਵੇ ਈ ਪੈਣੀ ਸੀ। ਜਿਵੇਂ ਉਹਨੇ ਮੇਰੇ ਮੁੰਡੇ ਨੂੰ ਮਾਰੀ। ਹਾਂਜੀ। ਪਰ ਵਿੰਦਾਵਨ 'ਚ ਭੈਣ ਜੀ ਕੁੱਛ ਪੁੱਛਿਆ ਨੀ ਜਾਂਦਾ। ਕੁਛ ਕਿਹਾ ਨੀ ਜਾਂਦਾ। ਨਾ ਕੋਈ ਬੁਰਾ ਮੰਨਦਾ ਜੇ ਭੈਣ ਜੀ। ਮਸਤ ਹੋਲੀ, ਹਾਂਜੀ। ਸਾਡੇ ਘਰ 'ਚੋਂ ਤੇ ਮੇਰੇ ਮੁ ਸ-ਸੱਸ ਮੇਰੇ ਸਸੁਰ ਜਨ, ਜਰੂਰ ਜਾਂਦੇ ਨੇ। ਹੋਲੀਆਂ ਤੋਂ ਪਹਿਲੇ, ਉੱਥੇ ਹੋਲੀ ਖੇਡਣ। ਜ਼ਰੂਰ ਤਿੰਨ ਦਿਨ ਲਗਾ ਕੇ, ਹਾਂਜੀ। ਤਿੰਨ ਦਿਨ ਲਗਾ ਕੇ ਆਣਗੇ। ਹੋਲੀ ਹੋਲੀ ਵਾਲੇ ਦਿਨ ਵਾਪਸ ਆਣਗੇ ਭੈਣ ਜੀ ਉਹ। ਹੋਲੀ ਖੇਡ ਕੇ।
ਤੇ ਉਹ ਬੜਾ ਵਧੀਆ
ਹਾਂਜੀ। ਹਾਂਜੀ-ਹਾਂਜੀ, ਦੀਵਾਲੀ ਤੇ ਆਪਣੀ ਰੌਣਕ ਏ ਭੈਣ ਜੀ।
ਹਾਂ, ਆਪਣੀ ਰੌਣਕ ਕੇ ਬਾਜ਼ਾਰਾਂ 'ਚ ਰੌਣਕਾਂ ਲੱਗੀਆਂ ਹੁੰਦੀਐ। ਇਹਨੀਆਂ ਲੈਟਾਂ ਵੇਖੋ ਚਾਰੋਂ ਜਗ੍ਹਾ, ਜਗ-ਮੰਗਾਹਟ। ਹਰ ਜਗ੍ਹਾ
ਵੀਹ-ਵੀਹ ਦਿਨ ਪਹਿਲੇ ਸਫ਼ਾਈਆਂ ਸ਼ੁਰੂ ਹੋ ਜਾਂਦੀਆਂ ਐ। ਘਾਰ 'ਚ ਲੈਟਾਂ ਲੱਗਦੀਆਂ ਨੇ ਭੈਣ ਜੀ।
ਸਹੀ ਗੱਲ ਏ, ਸਹੀ ਗੱਲ ਏ। ਤੇ ਹੁਣ ਬਸ-ਬਸ ਹੁਣ, ਅ ਜਨਮ ਆਸ਼ਟਮੀ ਆਣ ਆਲੀ ਏ ਕ੍ਰਿਸ਼ਨ ਜੀ ਦਾ ਜਨਮ ਦਿਨ ਆਣ ਆਲਾ ਏ। ਹੋਰ ਹੁਣ ਤਿਉਹਾਰ ਸ਼ੁਰੂ ਨੇ ਅਗਸ ਸਤ ਤੋਂ ਸ਼ੁਰੂ ਹੋ ਜਾਂਦੇ ਨੇ। ਬੜਾ ਵਧੀਆ ਲੱਗਦਾ, ਤਿਉਹਾਰਾਂ ਦੇ ਮੌਸਮ ਵਿੱਚ ਬੜਾ ਵਧੀਆ ਲੱਗਦੈ।
ਬਹੁਤ ਵਧੀਆ ਲਗਦਾ ਪੈਣ ਜੀ।
ਹਾਂ, ਬਸ ਮਨ ਵੀ ਬੜਾ ਖ਼ੁਸ਼ ਜੇਆ ਰੈਂਦਾ ਹੈਗਾ।
ਦੀਵਾਲੀ ਤੇ ਤੇ ਬਸ ਐਹ ਹੁੰਦਾ ਵੇ ਬਸ ਹੁਣ ਬਾਜ਼ਾਰ ਜਾਈਏ ਤੇ ਨਵਾਂ-ਨਵਾਂ ਸਮਾਨ ਲਿਆਈਏ ਤੇ ਕਾਰ
ਸਮਾਨ ਲੈ ਆਈਏ ਹਾਂ ਸਈ ਗੱਲ
ਠੀਕ ਐ ਪੂਰਾ ਸਾਲ ਪੈਣ ਜੀ ਓ ਪਿਆ ਰੈਦਾ ਵੇ ਪੁਰਾਣਾ ਨੀ ਲੱਗਦਾ ਕਾਰ। ਲੇਕਿਨ ਦੀਵਾਲੀ ਜਦੋਂ ਆਂਦੀ ਏ ਨਈ ਐ ਹੁਣ ਪੁਰਾਣਾ ਹੋ ਗਿਆ, ਨਵਾ ਲਾਓ। ਆਹ, ‌ਹੂੰ-ਹੂੰ ਹੋਰ ਪੈਨ ਜੀ।
ਬਸ ਮੈਂ
ਦੁਸੈਰਾ ਵੀ ਕਰਦੇ ਓ ਪੈਨ ਜੀ ਤੁਸੀਂ।
ਦਸ਼ੈਰਾ ਕਰਦੇ ਕਾਰ ਤੇ ਨੀ ਕਰਦੇ ਹੈਗੇ, ਵੇਖਣ ਜ਼ਰੂਰ ਜਾਈਦਾ ਹੈਗਾ।
ਹਾਂਜੀ-ਹਾਂਜੀ, ਓ ਵੇਖਣ ਤੇ ਜਾਈਦਾ।
ਵੇਖਣ ਜਾਈਦਾ ਐ ਤੇ ਨਾਲ ਮੇਰਾ ਮੁੰਡਾ ਓ ਰਾਵਣ ਬਣਾ ਵੇਂਦਾ ਏ।
ਹਾਂਜੀ-ਹਾਂਜੀ, ਹਾਂ ਦੇਖਿਆ ਸੀ ਮੈਂ ਪੈਨ ਜੀ ਹਾਂ ਪੈਨ ਜੀ ਮੈਂ ਤੁਆਡਾ ਸਟੇਟਸ ਵੇਖਿਆ ਸੀ।
ਅੱਛਾ, ਹਾਂ ਓ ਬਸ ਤਿੰਨ-ਚਾਰ ਸਾਲਾਂ ਤੋਂ ਨਾ ਬਨਾਨ ਬੈ ਜਾਂਦਾ ਐ ਕਿ ਮੈਂ ਰਾਵ ਮਣ ਬਣਾਣਾ ਮੈਂ ਬਣਾਣਾ ਉਨੂੰ ਬੜਾ ਸ਼ੌਕ ਹੈਗਾ ਬਣਾਣ ਦਾ, ਨਾਲ ਆਪਣੇ ਪਾਪਾ ਨੂੰ ਲਾ ਲੈਂਦਾ ਐ। ਤੇ ਓ, ਹਾਂ ਬਸ ਬੱਚੇ ਆਪਣੀ ਖੁਸ਼ੀ ਮਨਾ ਬੈਂਦੇ ਨੇ ਹੋਰ ਕੀ।
ਪਿਛਲੇ ਸਾਲ ਤੇ ਮੇਰੇ ਮੁੰਡੇ ਨੇ ਵੀ ਬਣਾਇਆ ਸੀ ਰਾਵਣ।
ਅੱਛਾ-ਅੱਛਾ, ਪਿਛਲੇ ਸਾਲ ਅਸ ਤੀ ਨੀ ਬਣਾਇਆ ਸੀ, ਮੁੰਡੇ ਨੇ ਨੀ ਬਣਾਇਆ ਸੀ। ਏਂਦੇ ਪਂਪ ਪਾਪਾ ਦੀ ਤਬੀਅਤ ਠੀਕ ਨੀ ਸੀਗੀ ਨਾ, ਤੇ ਤਾਂ ਕਰਕੇ ਬਣਾਇਆ ਈ ਨੀ ਸੀਗਾ ਫੇਰ।
ਅੱਛਾ-ਅੱਛਾ-ਅੱਛਾ, ਤੇ ਪਿਛਲੇ ਸ ਹਾਂ। ਪਿਛਲੇ ਸਾਲ ਮੇਰੇ ਮੁੰਡਿਆਂ ਨੇ ਬਣਾਇਆ ਸੀ। ਸਾਰੇ ਬੱਚਿਆਂ ਨੇ ਰਾਲ ਕੇ ਨਾ ਹਾਂ ਬੋਤ ਵਧੀਆ ਬਣਾਇਆ ਸੀ ਰਾਵਣ।
ਤੇ ਫੇਰ ਤੇ, ਬਸ ਰੋਨਕ ਈ ਅਲੱਗ ਰੁੰਦੀ ਏ ਬ ਓਈ ਓ ਤੇ ਏ ਤਿਉਹਾਰਾਂ ਦੀ ਰੌਣਕ ਈ ਅਲੱਗ ਏ, ਮਨ ਵੀ ਬੜਾ ਖੁਸ਼ ਜਿਆ ਰੈਂਦਾ।
ਹਾਂਜੀ ਪੈਨ ਜੀ ਹਾਂਜੀ, ਰੱਖੜੀ ਹੋਗੀ ਰੱਖੜੀ ਤੇ ਰ ਬਾਜ਼ਾਰ ਚ ਰੱਖੜੀਆਂ ਵੇਖ
ਰੱਖੜਿਆਂ ਹਾਂ ਬੜੀਆ ਵਧੀਆ-ਵਧੀਆ। ਆ ਅਗਸਤ ਵਿੱਚ ਬਸ ਸ਼ੁਰੂ ਸਾਰੇ ਤਿਉਹਾਰ ਸ਼ੁਰੂ। ਤੇ ਰੱਖੜੀ ਤੇ ਵੀ ਆਪਣੀ ਸ਼ੌਕ ਹੁੰਦਾ ਪੈਨਾ ਦਾ।
ਬਿਲਕੁਲ ਜੀ ਬਿਲਕੁਲ, ਸੋਹਣੀ ਤੋ ਸੋਹਣੀ ਰੱਖੜੀ ਲੈ ਕੇ ਜਾਈਏ। ਪਰਾ ਆਸਤੇ, ਪਰਾ ਨੂੰ ਵੀ ਅਹ ਪਰਾ ਨੂੰ ਵੀ ਵੇ ਹੁੰਦੀ ਏ ਕਿ ਨਈ ਹੁਣ ਪੈਣ ਆਂਦੀ ਪਈ ਏ ਰੱਖੜੀ ਬੰਨਣ।
ਰੱਖੜੀ ਬੰਨਣ ਆਸਤੇ ਸਈ ਗੱਲ ਏ।
ਦੀਵਾਲੀ ਦੇ ਵੀ ਸ਼ੌਕ ਹੁੰਦਾ ਵੇ ਕਿ ਨਈ ਜਾਣਾ ਦੀਵਾਲੀ ਦੇਣ ਜਾਣਾ ਹੁਣ ਕੋਈ ਦੀਵਾਲੀ ਦੇਣ ਆਏਗਾ, ਅਅ ਬਸ ਆਯਾ ਗਯਾ ਲੱਗਿਆ ਰੈਂਦਾ ਏ।
ਚੰਗਾ ਲੱਗਦਾ ਬੜਾ ਮਨ ਨੂੰ ਨਾ ਬੋਤ ਅੱਛਾ ਲੱਗਦਾ।
ਹਾਂਜੀ-ਹਾਂਜੀ-ਹਾਂਜੀ ਪੈਨ ਜੀ, ਹੋਰ ਪੈਨ ਜੀ।
ਹੋਰ ਬਸ ਠੀਕ-ਠਾਕ ਏ ਬਸ ਬੈਠੇ ਸੀਗੇ ਹਕਣੇ ਚਾਹ ਪੀਤੀ ਸੀ, ਤੇ ਬਸ ਹੁਣ ਸੈਰ ਕਰਨ ਜਾਣਾ ਸੀ।
ਤੇ ਪੈਨ ਅੱਛਾ, ਕਿੱਥੇ ਜਾਂਦੇ ਓ ਪੈਣ ਜੀ।
ਸੈਰ ਕਰਨ ਪਾਰਕ ਇਚ ਚਲੀ ਜਾਈਦਾ, ਯਾ ਏਥੇ ਸਾਡੇ ਨਿਰੰਗਕਾਰੀ ਭਵਨ ਹੈਗਾ ਓਦੇ ਵਿੱਚ ਚਲੀ ਜਾਏਦਾ, ਜੇ ਓਥੇ ਸਤਸੰਗਤ ਹੁੰਦਾ ਪਿਆ ਹੋਏ ਤੇ ਫੇਰ ਪਾਰਕ ਚਲੇ ਜਾਈਦਾ।
ਅੱਛਾ-ਅੱਛਾ-ਅੱਛਾ ਸਾਡੇ ਵੀ ਕਾਰ ਦੇ ਕੋਲ ਪੈਨਣ ਜੀ ਪਾਰਕ ਹੈਗਾ ਕਦੇ ਟੈਮ ਲੱਗਦਾ ਤੇ ਓਥੇ ਚਲੇ ਜਾਈਦਾ। ਹੋਰ ਬਾਸ। ਹਾ ਝੂਲੇ ਵੀ ਬੋਤ ਸੋਹਣੇ ਲੱਗੇ ਦੇ, ਐਕਸਰਸਾਈਜ਼ ਵਾਸਤੇ ਮਸ਼ੀਨਾ ਵੀ ਬੋਤ ਸੋਣੀਆਂ-ਸੋਣੀਆਂ ਲੱਗ ਗਿਆਂ।
ਹਾ ਸਈ ਏ ਫੇਰ ਤੇ, ਪਾਰਕਾ ਵਿੱਚ ਤੇ ਅੱਜ-ਕੱਲ੍ਹ ਬੜਾ ਚੰਗਾ ਲੱਗਦਾ ਜਾ ਕੇ। ਕੇ ਜਾਂ ਚਾਏ ਸੈਰ ਕਰੋ, ਖੇਡੋ, ਬੈਠੋ।
ਟਿੰਗ ਕਰਨੀ ਹੂੰਦੀ ਏ, ਤੁਸੀ ਓ
ਹਾਂ।
ਕੇ ਔਫ ਟਾਈਮ ਕਰਦੇ ਔ!
ਮੈ, ਮੈ ਤੇ ਵੈਸੇ ਜਾਦਾ ਤੇ ਔਫਲਾਈਨ ਈ ਕਰਦੀ ਆ, ਔਨ
ਹਾਂ।
ਕਰਦੀ ਆ ਪਰ ਘੱਟ, ਬਹੁਤ ਘੱਟ। ਔਨਲਾਈਨ ਤੇ ਵਧੀਆ।
ਵਦੀਆ ਔਨਲਾਇਨ। ਤੇ ਓ ਤੇ ਫੇਰ ਭੈਨ ਜੀ ਔਫਲਾਈਨ ਈ, ਹਾਂ - ਹਾਂ, ਹਾਂ, ਹਾਂ। ਔਨਲਾਈਨ ਤੇ ਭੈਨ ਜੀ ਖਰਾਬ ਆ ਜਾਵੇ ਵਾਪ
ਵਾਪਸ ਈ ਨੀ ਕਰਨੀਆਂ ਉਨਾਂ ਨੇ ਹੋਰ। ਬਸ ਫਿਰ ਓਫਲਾਈਨ ਈ ਲੈ ਕੇ ਆਈ ਦੀ ਆਪਣੀ ਅੱਖੀ ਨਾਲ ਵੇਖ ਖੋ ਤੇ ਫੇਰ ਲੈ ਕੇ ਆਓ ਚੀਜਾ, ਤੇ ਸੋਣੇ
ਹੋਲ ਵੀ, ਹਾਂ ਭੈਨਜੀ ਓ ਨਵੀਂ ਦੁਕਾਨ ਖੁੱਲੀ ਜੇ ਬੋਤ ਸੋਣੀਆਂ- ਸੋਣੀਆਂ ਲੈ ਟਾਂ। ਹਾਂਜੀ, ਝੂਮਰ ਲੈਲੋ, ਲੈਟਾ ਲੈ ਲੋ
ਅੱਛਾ। ਤੇ ਔਨਲਾਈਨ ਦਾ ਫੇਰ ਮਜਾ ਕੀ ਆਇਆ ਦੱਸੋ? ਜੇ ਅਸੀ ਅਪਣੇ ਤਿਉਹਾਰ ਤੇ ਬਾਅਰ ਘੁੰਮਣ ਈ ਨਾ ਗਏ, ਰੋਣਕ ਈ ਨਾ ਵੇਖੀ ਤੇ ਫੇਰ ਕੀ ਫੈਦਾ ਘਰ ਬੈ ਠੇ ਰਓ ਤੇ ਓਨਲਾਈਨ ਘਰ ਈ ਮੰਗਵਾ ਲਵੋ, ਕੀ ਫੈਦਾ ਹੋਇਆ।
ਐ ਤੇ ਹੈ ਬਿਲਕੁਲ, ਬਿਲਕੁਲ। ਐਸੀ ਬਹਾਨੇ ਬਜ਼ਾਰ ਵੀ ਵੇਖਨ ਨੂੰ ਮਿਲਦਾ ਵੇ। ਕਿਆ ਰੌਣਕਾਂ ਲੱਗੀਆਂ ਹੁੰਦੀਆ ਨੇ, ਕਿਆ ਸਟਾਲ ਲੱਗੇ ਹੁੰਦੇ ਨੇ, ਹਾਂਜੀ। ਸਟਾਲ ਵੀ ਵਾ-ਵਾ ਲੱਗੇ ਹੁੰਦੇ ਨੇ, ਕਰੋਕਰੀ ਦੇ ਸਟਾਲ।
ਕਰੋਕਰੀ ਦੇ ਬਤੇਰੇ-ਬਤੇਰੇ ਲੱਗੇ ਹੁੰਦੇ ਜੇ। ਬੋਤ ਸੋਣੇ-ਸੋਣੇ ਵੇਖਣ ਆਲੇ ਹੁੰਦੇ ਨੇ।
ਸਈ ਗੱਲ ਏ ਭੈਨ ਜੀ, ਸਈ ਗੱਲ ਏ। ਦਸ ਪੰਦਰਾਂ ਦਿਨ ਪੈਲੇ ਈ ਸ਼ੁਰੂ ਹੋ ਜਾਈਦੈ, ਨਈ ਹੁਨ ਘਰ ਦਾ ਐ ਸਮ ਸਮਾਨ ਲੈ ਕੇ ਆਣਾ ਵੇ, ਹੁਣ ਐ ਸਮਾਨ ਲੈਣਾ ਰੋਜ ਚੱਕਰ ਲੱਗਦੈ। ਭੈਨ ਜੀ ਰੋਜ ਨਵਾ ਸਮਾਨ ਵਿਖਦੈ।
ਹੋਰ, ਏਕ ਦਿਨ ਏਕ ਚੀਜ਼ ਯਾਦ ਆਂਦੀ ਏ, ਦੂਜੇ ਦਿਨ ਦੂਜੀ ਚੀ ਚੀਜ਼ ਯਾਦ ਆਂਦੀ ਹੁਣ ਅੱਜ ਐ ਲੈ ਆਈਏ।
ਹਾਂ। ਹਾਂ।
ਬਸ ਜਦ ਤੱਕ ਦੀਵਾਲੀ ਅਉਂਦੀ ਏ ਦੋ ਦਿਨ ਪੈਲੇ ਤੱਕ ਤੇ ਲੱਗੇ ਰਈਦੈ। ਜਦ ਤੱਕ ਧੰਨ ਤੇਰਸ ਹੁੰਂਦੀ ਏ ਤਦ ਤੱਕ ਤੇ ਲੱਗਿਆ ਈ ਰਈਦੈ
ਧੰਨ ਤੇਰਸ ਤੇ ਵੀ ਭੈਨ ਜੀ ਤੁਸੀਂ ਸ਼ੋਪਿੰਗ ਕਰਦੇ ਓ?
ਹਾਂ-ਹਾਂ ਕਰੀ ਦੀ ਏ। ਨਈ ਸੋਨੇ, ਚਾਂਦੀ ਦੀ ਐ ਹੈਗਾ ਸੋਨਾ ਚਾਂਦੀ ਜੇ ਜ਼ਰੂਰਤ ਹੋਵੇ ਤੇ ਲੇ ਆਈ ਦੀ ਏ ਨਈ ਤੇ ਸੋਨਾ ਚਾਂਦੀ ਨਾ ਲੈ ਕੇ ਤੇ ਬਰਤਨ ਲੈ ਆਈ ਦੈ।
ਹਾ, ਕੋਈ ਨਾ ਕੋਈ ਬਰਤਨ ਲੈ ਆਈਦੈ, ਹਾਂ। ਕੈਂਦੇ ਏਨ ਨਾ ਸ਼ੁੱਭ ਮੰਨਿਆ ਜਾਦਾ ਵੇ ਭੈਨ ਜੀ।
ਹਾਂ, ਸੋਨਾ ਚਾਂਦੀ ਤੇ ਬੜਾ ਸ਼ੁਭ ਮੰਨਿਆ ਜਾਦੈ ਫੇਰ ਐ ਏ ਨਾ ਕਿ ਜੇ ਕੋਈ ਚੀਜ਼ ਜ਼ਰੂਰਤ ਹੋਏ ਤੇ ਲੇ ਆਈ ਦੀ ਏ ਨਈ ਤੇ ਫੇਰ ਬਰ ਤਨ ਤੇ ਫੇਰ ਹੈ ਈ ਹੈਗਾ।
ਅੱਛਾ-ਅੱਛਾ-ਅੱਛਾ-ਅੱਛਾ। ਹਾਂ ਭੈਨਜੀ ਚੰਗਾ ਕਰਦੇ ਓ, ਚੰਗਾ ਕਰਦੇ ਓ।
ਬਰਤਨ ਚਾਹੀਦਾ ਹੋਏ। ਹੋਰ ਕੋਈ ਕੱਪੜੇ ਚਾਹੀਦੇ ਹੋਣ, ਕੁਛ ਚਾਹੀਦਾ ਹੋਏ। ਧਨ ਤੇਰਸ ਆਲੇ ਦਿਨ ਤੇ ਜਿੰਨੀ ਸ਼ੋਪਿੰਗ ਕਰੋ, ਉਨੀ ਥੋੜ੍ਹੀ ਹੁੰਦੀ ਏ।
ਹਾਂਜੀ -ਹਾਂਜੀ ਹੁਣ ਤੇ ਕਹਿੰਦੇ ਨੇ ਝਾੜੂ ਲੈ ਕੇ ਆਓ, ਘਰ ਤੇ ਉਸ ਦਿਨ ਝਾੜੂ ਲੈ ਕੇ ਆਉਣਾ ਚਾਹੀਦਾ ਘਰ। ਹਾਂ ਮੇਰੇ ਤੇ ਸੋਹਰਾ ਸਾਹਿਬ ਹਾਂ। ਸੋਰਾ ਸਾਹਿਬ ਤੇ ਚਾਰ ਇਕ ਦਿਨ ਪਹਿਲੇ ਰੌਲਾ ਪਾ ਲੈਂਦੇ ਨੇ ਕਿ ਨਹੀਂ ਧਨ ਤੇਰਸ ਤੇ ਏ ਲਿਆਣਾ ਵੇ ਇਹ ਲਿਆਣਾ।
ਹਾਂ ਆ ਤੇ ਹੋ। ਹੋਰ
ਹਾਂ ਸਵੇਰੇ ਲੈ ਆਣਗੇ ਸਾਰਾ ਸਮਾਨ
ਹਾਂ ਠੀਕ ਏ ਵਡੀ। ਵਡਿਆਂ ਨੂੰ ਪਤਾ ਹੁੰਦਾ ਨਾ, ਕੀ -ਕੀ ਲੈ ਕੇ ਆਉਣਾ ਹੈ ਹਾਂ।
ਤੇ ਹੋਰ ਭੈਣ ਜੀ ਮੈਂ ਤੇ। ਹੋਰ ਚਲੋ ਭੈਣ ਜੀ ਚਲੋ ਠੀਕ ਏ ਕੋਈ ਆਇਆ ਵੇ ਮੈਂ ਰੱਖਣੀ ਆ ਭੈਣ ਜੀ ਫੋਨ। ਠੀਕ ਹੈ ਚਲੋ ਠੀਕ ਹੈ ਹਾਂ ਹਾਂ ਸਸਰੀ ਅਕਾਲ ਸਸਰੀ ਅਕਾਲ ਠੀਕ ਹੈ ਭੈਣ। ਠੀਕ
ਠੀਕ ਹੈ ਭੈਣ ਜੀ